ਹੈਲੋ
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ, ਠੀਕ ਹੋ
ਹਾਂਜੀ ਵਧੀਆ ਤੁਸੀਂ ਠੀਕ ਹੋ ਜੀ।
ਹਾਂਜੀ ਹਾਂਜੀ ਵਧੀਆ ਫਸਟ ਕਲਾਸ।
ਹਾਂਜੀ ਹੋਰ ਤੁਹਾਡੀਆਂ ਯਾਤਰਾਵਾਂ ਠੀਕ ਰਹੀਆਂ।
ਹੇਮਕੁੰਠ ਸਾਹਿਬ ਗਏ ਸੀਗੇ, ਯਾਤਰਾ ਵਧੀਆ ਰਹੀ।
ਅੱਛਾ ਜੀ ਕਦੋਂ ਗਏ ਸੀ ਤੁਸੀਂ ਹੇਮਕੁੰਠ ਸਾਹਿਬ।
ਬਸ ਦੱਸ ਦਿਨ ਪਹਿਲਾਂ ਗਏ ਸੀਗੇ। ਚਾਰ ਕੁ ਦਿਨਾਂ ਪਹਿਲਾਂ ਹੀ ਆਏਆ, ਵਧੀਆ ਰਹੀ ਯਾਤਰਾ, ਤਾਂ ਬੜੀ ਸ਼ਾਨਦ ਨਹੀਂ ਅਸੀਂ ਆਪਣੇ ਜੱਥਾ ਲੱਗਿਆ ਸੀ, ਪੂਰੀ ਬੱਸ ਲੱਗਿਆ ਸੀ ਗੁਰਦੁਆਰਾ ਸਾਹਿਬ ਤੋਂ ਨਾ ਮਹੱਲੇ ਚੋਂ
ਅੱਛਾ ਵੀ ਕਿੰਨੇ ਦਿਨਾਂ ਲਈ ਗਏ ਸੀ, ਹਫ਼ਤੇ ਦੇ
ਹਾਂਜੀ
ਹਫ਼ਤੇ ਲਈ ਗਏ ਸੀ ਜੀ।
ਹਾਂਜੀ ਹਾਂਜੀ ਫਿਰ ਮਾੜਾ ਮੋਟਾ ਸਾਰਾ ਰਿਸ਼ੀਕੇਸ਼ ਵਗੈਰਾ, ਸਾਰਾ ਕੁੱਛ ਘੁੰਮ ਲਿਆ ਨਾ, ਨਾਲ ਨਾਲ ਹੀ।
ਅ ਅੱਛਾ ਜੀ
ਹਾਂਜੀ ਹਾਂਜੀ ਫਿਰ ਮੈਂ ਚਲੋ ਉੱਧਰ ਗਏ ਹੀ ਹ ਉੱਤਰਾਖੰਡ ਵੱਲ ਗਏ ਹੀ ਆ ਤੇ ਆਪਣਾ ਯਾਤਰਾ ਪਰ ਬਹੁਤ ਸੋਹਣੀ ਯਾਤਰਾ, ਬਹੁਤ ਮਤਲਬ ਕਿ ਸਭ ਸਭ ਤੋਂ ਵਧੀਆ ਸੋਹਣੀ ਜਨਨਤ ਹੈਮਕੁੰਠ ਸਾਹਿਬ।
ਅੱਛਾ ਜੀ ਤੇ ਉੱਧਰ ਕੇਦਾਰਨਾਥ ਵੀ ਤੁਸੀਂ ਉੱਥੇ ਵੀ ਗਏ ਸੀ ਜੀ।
ਹਾਂਜੀ ਅ ਨਾਲ ਮੱਥਾ ਕਿਦਾਰ ਨਾਲ ਟੇਕ ਲਿਆ ਸੀਗਾ
ਅੱਛਾ ਜੀ
ਨਾਲ ਹੀ ਉਹ ਨਾਲ ਹੀ ਬਦਰੀਨਾਥ ਬਦਰੀਨਾਥ, ਕੇਦਾਰਨਾਥ ਨਾਲ ਨਾਲ ਹੀ ਹੈ ਨਾ ਨਾ ਬਦਰੀਨਾਥ ਬਿਲਕੁਲ ਨਾਲ ਪੈਂਦਾ ਹੈ। ਫੇਰ ਅਗੇ ਜਾਕੇ ਕੇਦਾਰਨਾਥ ਪਰ ਬਹੁਤ ਜ਼ਿਆਦਾ ਟੱਫ ਯਾਤਰਾ ਹੈ ਤਿਨੋ ਇਕੱਠੀਆਂ ਕਰਨੀਆਂ ਬਹੁਤ ਜ਼ਿਆਦਾ ਔਖੀਆਂੀਆਂ। ਪਰ ਇੰਨਾ ਰਸ਼ ਏ ਇੰਨਾ ਰਸ਼ ਪੁਛੋ ਨਾ ਤੁਸੀ ਬਹੁਤ ਜ਼ਿਆਦਾ ਰਸ਼। ਰਸ਼ ਹੀ ਬਹੁਤ ਜ਼ਿਆਦਾ ਐ। ਸੰਗਤਾਂ ਦਾ ਮਤਲਬ ਕਿ ਹੁਮਹੁਮਾਕੇ ਸੰਗਤਾਂ ਸਾਰੀਆਂ ਪੰਜ ਮੌਸਮ ਤਾਂ ਉੱਥੇ ਠੰਢਾ ਹੀ ਹੈ ਠੰਡਾ। ਮੌਸਮ ਹਾਂਜੀ ਹਾਂਜੀ ਠੰਡਾ ਠੰਡਾ ਬਾਰਿਸ਼ ਵੀ ਹੈਗੀ ਵੇ। ਵਿੱਚ-ਵਿੱਚ ਥੋੜੀ ਬਹੁਤ ਬਰਫ਼ ਵੀ ਪੈ ਜਾਂਦੀ ਵਿੱਚ ਮਤਲਬ ਕਿ ਐਨ ਬਿਲਕੁਲ ਚਿਲਡ ਮੌਸਮ ਆ। ਪਰ ਰਾਹ ਜਿਹਣਾ ਹੈਗਾ ਨਾ ਬਹੁਤ ਜ਼ਿਆਦਾ ਖੂਬਸੂਰਤ ਹੈ। ਬਹੁਤ ਜਿਆਦਾ ਸੋਹਣਾ ਰਾਹ ਹੈਗਾ।
ਅੱਛਾ ਜੀ ਕੇਦਾਰਨਾਥ ਤੁਸੀਂ ਕਿੰਨੀ ਅ-ਅ ਮਤਲਬ ਬਦਰੀਨਾਥ ਉੱਥੇ ਮਤਲਬ ਕਿਹੜੀ ਜਗ੍ਹਾ ਵ ਮੱਥਾ ਟੇਕਣ ਲਈ।
ਉੱਥੇ ਆਪਣਾ ਉਹਨਾਂ ਦਾ ਸ਼ਿਵਜੀ ਦਾ ਮੰਦਿਰ ਹੀ ਹੈ।
ਅੱਛ।
ਬਦਰੀਨਾਥ ਕੇਦਾਰਨਾਥ ਚ ਉੱਥੇ ਤਾਂ ਬਹੁਤ ਲੰਬੀ ਲਾਈਨ, ਬਹੁਤ ਲੰਬੀ ਲਾਈਨ ਆ ਬਹੁਤ ਜ਼ਿਆਦਾ ਲੰਬੀ ਲਾਈਨ ਆ। ਉਥੇ ਫੇਰ ਏਦਾਂ ਨਾ ਫੇਰ ਥੋੜਾ ਵੀਆਈ ਫਿਰ ਤੇ ਵੀਆਈਪੀ ਦਰਸ਼ਨ ਵੀ ਹੁੰਦੇ ਫਿਰ ਲਾਈਨਾਬਹੁਤ ਲੰਬੀ
ਜਿੱਦਾ ਕੇਦਾਰਨਾਥ ਤੁਸੀਂ ਕਹਿੰਦੇ ਗਏ ਸੀ ਤੁਸੀ ਮ ਮੱਥਾ ਟੇਕਣ ਪਰ ਉੱਥੇ ਤਾਂ ਲਾਈਨ ਹੀ ਬੋਤ ਮਤਲਬ ਚੜਾਈ ਬੋਤ ਤੁਹਾਡੇ ਤੋਂ ਚੜ ਹੋਈ ਈਸੀਗੀ।
ਹੋਰ ਹੋਰ ਅਸੀਂ ਤਾ ਜਵਾਨ ਹੀ ਆ ਹਲੇ ਅਸੀ ਕਿਹੜਾ ਉੱਥੇ ਬੁਢੇ ਹੋਗੇ ਅੱਜ ਹੀ ਚੜ੍ਹ ਲਈ ਸੀ ਚੜਾਈ ਓਦਾਂ ਤਾਂ ਖੱਚਰ ਵੀ ਹੈਗਾ ਵਿਚਾਰਾ। ਉਹ ਵੀ ਹੈਗੇ ਆ ਖੱਚਰ ਵੀ ਮਿਲ ਜਾਂਦੇ ਆ ਹੈਲੀਕੋਪ
ਕਿੰਨਾ ਟਾਈਮ ਲੱਗ ਜਾਂਦਾ ਜੀ, ਮਤਲਬ ਥੱਲੋਂ ਮਤਲਬ ਉੱਪਰ ਜਾਂਦੇ- ਜਾਂਦੇ। ਕਿੰਨਾ ਟਾਈਮ ਲੱਗ ਜਾਂਦਾ।
ਡਿਪੈਂਡ ਕਰਦਾ ਕਈ ਕਰਨ ਨੂੰ, ਅਹ ਅੱਠ -ਦਸ ਘੰਟਿਆਂ ਚ ਵੀ ਕਰ ਲੈਂਦੇ, ਕਈ ਦੋ ਦਿਨ ਚ ਕਰਦੇ, ਕਈ ਡੇਢ ਦਿਨ ਚ ਕਰਦੇ ਤਾਂ ਤੁਹਾਡੇ ਉਥੇ, ਸਟੈਮੀਨਾ ਦਾ ਪਤਾ ਲੱਗਦਾ ਤੁਹਾਡੇ ਚ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ, ਮਤਲਬ ਇੱਕ ਦਿਨ ਤੋਂ ਲੈ ਕੇ ਦੋ ਦਿਨ ਚ ਅਸੀਂ ਇੱਕ ਦਿਨ ਚ ਕਰ ਲਏ ਸੀ ਜੀ।
ਅੱਛਾ ਜੀ, ਤੁਸੀਂ ਬੱਸ ਤੇ ਗਏ ਸੀ ਤੇ ਬੱਸ ਤੇ ਤੁਹਾਨੂੰ ਕਿੰਨੇ ਦਿਨ ਲੱਗੇ? ਕਠਣ ਜਾਨ ਨੂੰ
ਇੱਕ ਦਿਨ ਉਹ ਲੱਗਾ ਸੀ।
ਅੱਛਾ, ਤੁਸੀਂ ਮਤਲਬ ਸਭ ਤੋਂ ਪਹਿਲਾਂ ਹੇਮਕੁੰਟ ਸਾਹਿਬ ਗਏ ਫਿਰ ਬਦਰੀਨਾਥ ਜੀ ਦੇ ਗਏ ਤੇ ਫਿਰ ਕੇਦਾਰਨਾਥ ਜੀ।
ਫੇਰ ਕੇਦਾਰਨਾਥ ਜੀ ਗਏ, ਹਾਂਜੀ-ਹਾਂਜੀ ਮਤਲਬ ਕਿ ਰਸਤਾ ਬਹੁਤ ਸੋਹਣਾ ਏ, ਨਹੀਂ ਨਹੀਂ ਉਥੇ ਇਥੇ ਨੀ ਬੜਾ ਰਿਸ਼ੀਕੇਸ਼ ਘੁੰਮਦੇ ਸੀ ਨਾਲ।
ਕਿੱਥੇ ਬਹੁਤ ਕੀ ਬਹੁਤ ਸੋਹਣਾ ਕਹਿੰਦੇ ਤੁਸੀਂ?
ਮੈਂ ਕਿਹਾ ਜਿਹੜਾ ਰਸਤਾ ਹੈਗਾ ਨਾ ਹੇਮਕੁੰਟ ਸਾਹਿਬ ਜਾਣ ਨੂੰ ਬਦਰੀਨਾਥ ਕੇਦਾਰਨਾਥ ਜਾਣ ਨੂੰ ਜਿੰਨਾ ਵੀ ਰਸਤਾ ਹੈਗਾ ਨਾ ਬਹੁਤ ਜਾਦਾ ਸੋਹਣਾ ਇਹਨੂੰ ਫਲਾਵਰ ਵੈਲੀ ਕੰਦੇ ਆ।
ਮਤਲਬ- ਮਤਲਬ ਤੁਹਾਨੂੰ ਅ ਉੱਤਰਾਖੰਡ ਬਹੁਤ ਜ਼ਿਆਦਾ ਹੋ ਸੋਹਣਾ ਲੱਗਾ।
ਹਾਂਜੀ ਹਾਂਜੀ ਯਾਤਰਾ ਵੀ ਹੋ ਗਈ ਬੰਦੇ ਦਾ ਚਲੋ ਤੇ ਬਾਬਾ ਜੀ ਦਾ ਵੱਲ ਮੱਥਾ ਵੀ ਟੇਕ ਲਿਆ ਬਾਬਾ ਜੀ ਨੇ ਬਣਾਇਆ ਪੱਥਰ ਦਰਸ਼ਨ ਵੀ ਕਰ ਲਏਆਸ਼ੀਰਵਾਦ ਵੀ ਲੈ ਲਿਆ। ਨਾਲ ਥੋੜ੍ਹੀ ਆਊਟਿੰਗ ਵੀ ਬੰਦੇ ਦੀ ਹੋਗੀ ਨਾਲ ਬੰਦੇ ਨੇ ਟਰੈਕ ਵੀ ਕਰ ਲਿਆ। ਨਾਲ-ਨਾਲ ਬੋਡੀ ਬੰਦੇ ਦੀ ਬੋਡੀਫਿੱਟ ਰਹਿੰਦੀ ਹੈ, ਪਰ ਉੱਥੇ ਮਹਿੰਗਾਈ ਮਹਿੰਗਾਈ ਬਹੁਤ ਹੈ ਮਹਿੰਗਾ--ਮਹਿੰਗਾਈ ਬਹੁਤ ਹੋ ਗਈ ਆ। ਉੱਧਰ ਉੱਪਰ ਨਾ ਪੋਸ਼ਟੀ ਚੀਜ਼ਾਂ ਬਹੁਤ ਐ।
ਹਮ ਹਮ ਭਗਵੰਤ ਮਾਨ ਜੀ ਨੇ ਵੀ ਕਿੱਦਾਂ ਯਾਤਰਾਵਾਂ ਕਰਾ ਰੇ ਆ। ਸਾਰਿਆਂ ਨੂੰ ਬਜ਼ੁਰਗਾਂ ਨੂੰ ਜਿੱਦਾਂ ਕਿਦਾ ਕਿ ਫਿਫਟੀ ਪਲਸ।
ਨਹੀਂ -ਨਹੀਂ, ਭਗਵੰਤ ਮਾਨ ਸਾਹਿਬ ਜੀ ਦਾ ਇਹ ਸਟੈਪ ਬਹੁਤ ਵਧੀਆ। ਮਤਲਬ ਬੰਦੇ ਨੇ ਇੱਕ ਲਾਈਫ ਚ ਆਪਣਾ ਜ਼ਰੂਰ ਕਰਨੀ ਚਾਹੀਦੀ, ਜਿਹੜੀ ਯਾਤਰਾਵਾਂ ਬਣੀਆਂ ਨਾ। ਜਿੰਨੀਆਂ ਵੀ ਯਾਤਰਾਵਾਂ ਬਣੀਆਂ ਮਾਂ ਵੈਸ਼ਨੋ ਦੇਵੀ, ਹੇਮਕੁੰਟ ਸਾਹਿਬ ਹੋਏ ਮਨੀਮਹੇਸ਼ਰ। ਹਾਂਜੀ, ਅਮਰਨਾਥ ਯਾਤਰਾ ਆਵੇ ਪੰਜ ਧਾਮ ਦੀ ਹੈ।
ਹਾਂਜੀ, ਠੀਕ ਹੈ ਜੀ।
ਯਾਤਰਾਵਾਂ, ਬਹੁਤ ਵਧੀਆ ਹੈਗੀਆਂ।
ਅੱਛਾ ਜੀ, ਹਾਂਜੀ ਹੁਣ ਉਹਨਾਂ ਨੇ ਨਾ ਪਹਿਲਾਂ ਨਿਊਜ਼ ਚੱਲਦੀ ਸੀ। ਭਗਵੰਤ ਮਾਨ ਜੀ ਨੇ, ਜਿੱਦਾਂ ਸਾਰੀਆਂ ਯਾਤਰਾ ਚਲਾਵਾਈਆਂ ਵ ਨਾ ਜਿੱਦਾਂ ਫਿਫਟੀ ਪਲੱਸ ਜਿਹੜੀ ਬਜ਼ੁਰਗਾਂ ਦੀ ਦੀ ਅੰਮ੍ਰਿਤਸਰ ਲੈ ਕੇ ਜਾਂਦੀ ਆ, ਮਤਲਬ ਗੋਲਡਨ ਟੈਂਪਲ ਹੈ ਨਾ, ਪਿੰਡ ਤੋਂ ਵੀ ਕਾਫੀ ਜਣੇ ਜਾ ਰਹੇ। ਫਿਫਟੀ ਪਲੱਸ ਦਾ, ਮੈਂ ਇੱਕ ਦਿਨ ਨਿਊਜ਼
ਨਹੀਂ ਜ ਮੈਂ ਤਾਂ, ਮੈਂ ਤਾਂ
ਹਾਂਜੀ, ਉਹ ਵੀ ਕਹਿਣਦੇ ਸੀ ਕਹਿੰਦੇ ਅਸੀਂ ਜਿੱਦਾਂ ਖਾਟੂ ਸ਼ਾਮ ਜੀ, ਸਾਲਾ ਸਰ ਬਾਲਾ ਜੀ ਤੇ ਵਰਿੰਦਾਵਨ, ਉਹ ਕਹਿੰਦੇ ਅਸੀਂ ਇਹਨਾਂ ਦੀ ਯਾਤਰਾਵਾਂ ਕੱਢਣੀਆਂ। ਮੈਨੂੰ ਮਨੂੰ ਬਹੁਤ ਖੁਸ਼ੀ ਹੋਈ ਵੀ, ਮਤਲਬ ਬਹੁਤ ਵਧੀਆ ਚੀਜ਼ ਆ ਵੀ ਇੰਨੇ ਟਾਈਮ ਪਹਿਲਾਂ ਸਰ ਕਰ ਰਹੀ ਕਦੀ ਕਿਸੇ ਨੇ ਇਹ ਚੀਜ਼ ਨਹੀਂ ਸੋਚੀ ਜੋ ਇਹ
ਨਹੀਂ- ਨਹੀਂ, ਪਤਾ ਗੱਲ ਆ ਚਰਨ ਪੰਜਾਬ ਪੰਜਾਹ ਸਾਲ ਲੱਜਦ ਜੇ ਆਪਣਾ ਕੰਮ ਕੁਮ ਕੀਤਾ, ਹੁਣ ਪੰਜਾਹ ਸਾਲਾਂ ਦਾ ਉਹਨਾਂ ਦਾ ਦੇਖਣ ਦਾ ਟਾਈਮ ਆ ਮਤਲਬ ਧਾਰਮਿਕ ਸਥਾਨ ਘੁੰਮਣ ਦਾ ਟਾਈਮ ਬਹੁਤ ਵਧੀਆ ਜੀ, ਬਹੁਤ ਯਾਤਰਾਵਾਂ ਦਾ ਡਸੀ ਬਹੁਤ ਵਧੀਆ ਪੰਜ -ਧਾਮ ਯਾਤਰਾ ਵੀ ਮੋਦੀ ਸਰ ਨੇ ਸ਼ੁਰੂ ਕੀਤੀ, ਪੰਜ ਧਾਮ ਯਾਤਰਾ ਬੱਸਾਂ ਜਾ ਰਹੀਆਂ ਪਿੰਡ ਪਿੰਡਾਂ ਚੋ ਜਾ ਰਹੀਆਂ, ਸ਼ਹਿਰਾਂ ਚੋ ਜਾ ਰਹੀਆਂ ਉਹ ਤਾਂ ਲੋਕੀ ਆਪਣੀਆਂ ਵੀ ਲੈ ਕੇ ਬਥੇਰੀਆਂ ਜਾਂਦੇ ਆ, ਏਦਾਂ ਦੀ ਗੱਲ ਨਹੀਂ ਹੈ ਲੋਕ
ਹਾਂਜੀ, ਅਸੀਂ ਵੀ ਹੁਣ ਨਾ ਜਿੱਦਾਂ ਪਿੱਛੇ ਜੇ ਗਏ ਸੀ ਮ ਭਾਈ ਗਰਮੀ ਚ ਮੈਨੂੰ ਲੱਗਦਾ, ਪਿਛਲੇ ਮੰਥ ਹੀ ਗੱਲ ਆ, ਅਸੀ ਵੀ ਉਜੈਨ, ਸ਼ਿਵਜੀ, ਮਹਕਲੇਸ਼ ਵਰ ਗਏ ਸੀ ਗੇ।
ਮਹਾਂਕਲੇਸ਼ਵਰ।
ਹਾਂਜੀ ਹਾਂਜੀ ਅਸੀਂ ਉਜਜੈਨਗੀ ਸੀਗੇ ਟ੍ਰੇਨ ਚ ਜਿੱਦਾਂ ਤੇ ਬਹੁਤ ਵਧੀਆ ਸਾਡੀ ਯਾਤਰਾ ਅਸੀਂ ਬਹੁਤ ਵਧੀਆ ਗਏ ਸਾਨੂੰ ਪਹਿਲਾਂ ਡਰ ਸੀਗਾ ਵੀ ਅਸੀਂ ਪੰਜਾਬ ਤੋਂ ਜਾਣਾ ਵੀ ਉੱਧਰ ਕੋਈ ਪੰਜਾਬ ਤੋਂ ਜਾਂਦਾ ਹੋਏਗਾ ਉਜੈਨ ਵਾਲੀ ਸਾਈਡ ਮਤਲਬ ਦੂਰ ਆ
ਨਹੀਂ ਤੇ ਪੰਜਾਬ ਤੁਸੀਂ ਜਿੱਦਾਂ ਮਰਜ਼ੀ ਜਾਓ ਜਿੱਥੇ ਮਰਜ਼ੀ ਆਓ ਸਾਰੇ ਇੱਜਤ ਕਰਦੇ ਆ
ਹਾਂਜੀ, ਤੇ ਅਸੀਂ ਏਸੀ ਟੂ ਟਾਇਰ ਟਿਕਟ ਕਰਾਈ ਸੀ, ਵੀ ਮਤਲਬ ਗਰਮੀ ਵਗੈਰਾ ਨਾ ਲੱਗੇ ਤੇ ਉਹਦੇ ਚ ਜਦੋਂ ਗਏ ਸਾਨੂੰ ਮਤਲਬ ਆਪੇ ਵਧੀਆ ਸਾ ਮਿਲ ਗਿਆ, ਮਤਲਬ ਕੋਈ ਡਰ ਨਹੀਂ ਸੀ ਓਥੇ, ਪੰਜਾਬੀ ਮਿਲ ਗਏ, ਉਹਨਾ ਨੇ ਵੀ ਉਹਨਾਂ ਦੇ ਉਹਨਾਂ ਨੇ, ਤਾਂ ਮਤਲਬ ਸਾਹਾਡੇ ਤੋਂ ਵੀ ਅੱਗੇ ਜਾਣਾ ਸੀ। ਅਸੀਂ ਤਾਂ ਉਜੈਨ ਸਟੇਸ਼ਨ ਤੇ ਉਤਰਨਾ ਸੀ, ਤੇ ਉਜੈਨ ਤੋਂ ਥੋੜਾ ਅੱਗੇ ਸਟੇਸ਼ਨ ਹੈ ਇੰਦੌਰ ਫਿਰ ਸਾਡਾ ਮਤਲਬ ਸਫ਼ਰ ਵਧੀਆ ਰਿਹਾ, ਟ੍ਰੇਨ ਦਾ ਵੀ
ਨਹੀਂ -ਨਹੀਂ, ਨਹੀਂ- ਨਹੀਂ, ਇਹ ਚੀਜ਼ ਬਹੁਤ ਵਧੀਆ, ਬਹੁਤ ਵਧੀਆ ਉਹ ਜਾਣ ਬਹੁਤ ਵਧੀਆ, ਬਹੁਤ ਵਧੀਆ
ਉਜਾ ਹਾਂਜੀ -ਹਾਂਜੀ।
ਰ ਸ਼੍ਰੀ ਨਗਰ ਵੀ, ਅਮਰ ਨਾਲ ਯਾਤਰਾ ਵੀ ਹੈਗੀ, ਸ਼੍ਰੀ ਨਗਰ ਵੀ ਯਾਤਰਾ ਵੀ ਬਹੁਤ ਸੋਹਣੀ ਹੈਗੀ ਹੈ। ਯਾਰ ਦੋ ਜਾ ਕੇ ਉਹ ਵੀ ਯਾਤਰਾ ਅਮਰਨਾਥ ਯਾਤਰਾ ਉਹ ਵੀ ਬਹੁਤ ਵਧੀਆ।
ਚੱਲੇ ਹਜ਼ੂਰ ਸਾਹਿਬ ਚੱਲੇ, ਯਾਤਰਾਵਾਂ ਤੇ ਅਗਸਤ ਮਹੀਨੇ ਜਾਂਦੇ ਆ ਨਾ, ਜਿਹੜਾ ਟਰੇਨਾਂ ਕਰਾ ਕੇ ਸਾਡੇ ਪਿੰਡ ਸੌ ਜਾਣੇ ਚੱਲੇ ਆ ਮਤਲਬ
ਚਲੋ ਬਹੁਤ ਵਧੀਆ, ਬਹੁਤ ਵਧੀਆ ਗੱਲ ਹਾਂਜੀ ਹਜ਼ੂਰ ਸਾਹਿਬ, ਹਾਂਜੀ- ਹਾਂਜੀ। ਪਟਨਾ ਸਾਹਿਬ ਬੱਸਾਂ ਜਾਂਦੀਆਂ, ਸਾਰੇਦੇ ਪੰਜ -ਪੰਜ, ਪੰਜ ਤਖ਼ਤਾਂ ਦੀ ਯਾਤਰਾ ਵੀ ਜਾਂਦੀ ਸਾਡੇ ਗੁਰਦੁਆਰਾ ਸਾਹਿਬ ਤੋਂ ਪੰਜੋਂ ਤਖ਼ਤਾਂ ਦੀ ਯਾਤਰਾਵਾਂ ਜਾਂਦੀਆਂ। ਯਾਤਰਾਵਾਂ ਬੰ ਯਾਤਰਾਵਾਂ ਬੰਦਿਆਂ ਨੂੰ ਕਰਨੀਆਂ ਚਾਹੀਦੀਆਂ, ਆਪਣਾ ਇਤਿਹਾਸ ਲੱਗਦਾ।
ਘੁੰਮ ਹੋ ਜਾਂਦਾ, ਇਤਿਹਾਸ ਪਤਾ ਚੱਲ ਜਾਂਦਾ ਤੇ ਨਾਲ ਮੱਥਾ ਟੇਕ
ਨਾਲੇ ਪਤਾ ਲੱਗ ਜਾਂਦਾ ਬੰਦੇ ਨੂੰ ਆਪਣੇ ਇਤਿਹਾਸ ਇਤਿਹਾਸ ਦਾ ਪਤਾ ਲੱਗ ਜਾਂਦਾ ਆਪਣੇ ਬੰਦਿਆ ਨੂੰ ਹਰ ਚੀਜ਼ ਪਤਾ ਲੱਗ ਜਾਂਦੀ ਬੰਦੇ ਨੂੰ ਹਾਂਜੀ ਹਾਂਜੀ ਯਾਤਰਾਵਾਂ ਜ਼ਰੂਰੀ ਹੈਗ ਆ
ਪੂਰਨੀਮੀ ਮਾਤਾ ਦੇ ਵੀ ਕਰ ਜਾਵਾਂ ਖਣ ਪਛ ਜਾਵੁਣ ਬਸ ਮੌਸਮ ਥੋੜਾ ਜਹਾ ਸਹੀ ਹੋ ਜਾੇ ਨਾ ਕਿਕਿ ਗਰਮੀ
ਹਾਂਜੀ ਚਿੰਤਪੂਰਨੀ ਚਿੰਤਪੂਰਨੀ ਮਾਤਾ ਜਾਓ ਜਵਾਲਾ ਜੀ ਮਾਤਾ ਜਾਓ ਬੰਗਲਾਮੁਖੀ ਮਾਤਾ ਜਾਓ ਨਾਲ ਨਾਲ ਹੀ ਆ ਤਿੰਨੋ ਮਾਤਾਵਾਂ ਨਾਲ ਨਾਲ ਹੀ ਆ ਤਿੰਨੋ ਤੁਸੀ ਹੀਂ ਜਾ ਸਕਦੇ ਹੋ ਯਾਤਰਾ ਤੇ ਚਿੰਤਪੂਰੁਰਨੀ ਮਾਤਾ ਜਵਾਲਾ ਜੀ ਮਾਤਾ ਤੇ ਬੰਗਲਾ ਮੁਖੀ ਮਾ
ਤੁਸੀਂ ਤੁਸੀਂ ਗਏ ਹੋ ਉੱਥੇ।
ਹਾਂਜੀ, ਚਿੰਤਪੁਰਨੀ ਮਾਤਾ ਵੀ ਗਏ ਬੰਗਲਾ ਮੁਖੀ ਕਿੰਨੀ ਵਾਰੀ ਗਏ ਆ। ਤੇ ਆਪਾਂ ਬਥੇਰੀ ਜਾਏ ਤਾਂ ਸਾਡੇ। ਲਾਗੇ ਹੀ ਪੈਂਦਾ ਨਾ ਫ਼ਿਰ ਦੋ ਤਿੰਨ ਘੰਟੇ ਲੱਗ ਘੰਟਾ ਡੇਢ ਘੰਟਾ ਲੱਗਦਾ ਚਿੰਤਪੁਰਨੀ ਮਾਤਾ ਅੱਧਾ ਘੰਟਾ। ਜਵਾਲਾ ਜੀ ਅੱਗੋ ਅੱਧਾ ਪੌਣਾ ਘੰਟਾ ਬੰਗਲਾ ਮੁਖੀ ਮਾਤਾ ਤੇ। ਬੰਗਲਾਮੁਖੀ ਮਾਤਾ ਬਹੁਤ ਰਸ਼ ਹੁੰਦਾ। ਚਿੰਤਪੁਰਨੀ ਮਾਤਾ ਵੀ ਬਹੁਤ ਰਸ਼ ਹੁੰਦਾ ਉਹ ਨਰਾਤਿਆਂ ਚ ਤਾਂ। ਹੁਣ। ਉਹ ਤਾਂ ਆਪਣਾ ਇੱਥੇ ਆਪਣਾ ਆਪਣਾ ਚਿੰਤਪੂਰਨੀ ਮਾਤਾ ਦੇ ਹੁਣ ਤਾਂ ਮੇਲੇ ਵੀ। ਸ਼ੁਰੂ ਹੋਏ ਨੇ ਯਾਤਰਾਵਾਂ ਸ਼ੁਰੂ ਹੋਈਆਂ ਹੁਣ ਬਹੁਤ ਲੰਗਰ ਲੱਗਣਾ ਹੁਣ।
ਨਹੀਂ ਤੁਸੀਂ ਚਿੰਤਪੂਰਨੀ ਨੇੜੇ ਹੋ?
ਹਾਂਜੀ ਹਾਂਜੀ, ਸਾਡਾ ਪਿੰਡ ਪੈਂਦਾ ਨਾ ਨੇੜੇ ਈ ਉੱਥੇ ਫੇਰ ਥੋੜਾ ਟਾਇਮ ਹੀ ਲੱਗਦਾ।
ਨਹੀਂ ਚਿੰਤਪੁਰਨੀ ਮਾਤਾ ਤਾਂ ਹੁਸ਼ਿਆਰਪੁਰ ਤੋਂ ਦੂਰ ਈ ਆ? ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ। ਹੈਲੋ।